ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ
ਬਸ ਵਧੀਆ ਚੱਲ ਰਿਹਾ ਹੈਕ ਨਹੀਂ ਔਰ ਤੁਸੀਂ ਦੱਸੋ ਕਿ ਬਸ ਕੁਛ ਉਹੀ ਹੈ ਸਵੀਗੀ ਸਮੈਟੋ ਘਰ ਤੋਂ ਕਰੀ ਹ ਬਸ ਉਹੀ ਚੱਲ ਨਾਲ ਉਸਦੇ ਵੀ ਆ ਜਾਂਦੇ ਰੋਟੀ ਪਾਣੀ ਦੇ
ਹਾਂਜੀ ਹਾਂਜੀ ਹਾਂ ਇਹ ਤੇ ਵਧੀਆ ਹੈ ਘਰੋਂ ਵੀ ਕੰਮ ਕਰਦੇ ਰਹਿਣਾ ਚਾਹੀਦਾ ਹੈ ਬਿਜਨਸ ਕਰਨਾ ਤੇ ਸਹੀ ਆ ਅੱਜ ਦੇ ਟਾਈਮ ਤੇ ਥੋੜਾ ਜਿਹਾ ਅੱਛਾ ਫੀਲ ਹੁੰਦਾ ਹੈ ਬਿਜਨਸ ਕਰਨ ਦੇ ਵੇਲੇ ਕਿ ਹਾਂ ਇੰਡੀਪੈਂਡੈਂਟ ਫੀਲ ਹੁੰਦਾ ਹੈ ਕਰਨਾ ਸਭ ਨੂੰ ਚਾਹੀਦਾ ਹੈ ਮੈਂ ਵੀ ਅੱਜ ਘਰੋਂ ਹੀ ਥੋੜਾ ਜਿਹਾ ਔਨਲਾਈਨ ਬਿਜਨਸ ਕਰ ਰਹੀ ਹ ਮੇਰਾ ਥੋੜਾ ਜਿਹਾ ਉਹ ਵਾਲਾ ਹੈ ਪੇਂਟਿੰਗ ਵਗੈਰਾ ਵਾਲਾ ਪੇਂਟਿੰਗ ਬਣਾ ਕੇ ਔਨ ਔਰਡਰ ਦਿੰਦੀ ਆ ਮੰੰਡਾਲਾ ਆਰਟ ਲਿਪਨ ਆਰਟ ਇਸ ਤਰ੍ਹਾਂ
ਨਹੀਂ ਨਹੀਂ ਵਧੀਆ ਹੈਗੀ ਨੀ ਉਹ ਹੇ ਦੇਖੋ ਖੁੱਦ ਦਾ ਬਿਜਨਸ ਕਰੋਗੇ ਨਾ ਤੇ ਟੈਨਸ਼ਨ ਨਹੀਂ ਰਹਿੰਦੀ ਕਿ ਟਾਈਮ ਮੋਡੇਸ਼ਨ ਨਹੀਂ ਦੇਖੋ ਮੈਂ ਤੇ ਨਾ ਮੇਰੀ ਨਨਾਨ ਨੇ ਕਿ ਉਹਦੀ ਕੁੜੀ ਕੰਮ ਕਰਦੀ ਪਈ ਹੈ ਤੇ ਉਸਦਾ ਇੱਕ ਫਿਕਸ ਟਾਈਮ ਹੈ ਦਸ ਸੌ ਸੱਤ
ਹਾਂਜੀ
ਸੱਤ ਉੱਤੇ ਵੀ ਹੋ ਜਾਂਦਾ ਹੈ ਅੱਠ ਉਥੇ ਸਾਡੇ ਅੱਠ ਵੀ ਵਜ ਜਾਂਦਾ ਹੈ ਲੇਕਿਨ ਪੇਮੈਂਟ ਤੇ ਉਨੀ ਹੀ ਮਿਲਣੀ ਨਾ ਟਾਈਮ ਬਾਂਡੇਸ਼ਨ ਹੈਗਾ ਹੈ ਉਹ ਇੱਕ ਪ੍ਰੋਬਲਮ ਦੇਖੋ ਬਿਜਨ ਤੁਸੀਂ ਆਪਣਾ ਕਰੋਗੇ ਕਦੋਂ ਵੀ ਕਿਹੜੇ ਵੀ ਟਾਈਮ ਦੇ ਉੱਤੇ ਤੁਸੀਂ ਕਰ ਸਕਦੇ ਹੋ ਜਦ ਤੁਸੀਂ ਨੂੰ ਫ ਕਰਨਾ ਹੈ ਛੁੱਟੀ ਲੈਣੀ ਹੈ ਤੁਸੀਂ ਨੂੰ ਕਿਸੇ ਨੂੰ ਪੁੱਛਣਾ ਤਾਂ ਨੀ ਪਏਗਾ
ਹਾਂਜੀ ਉਹ ਤੇ ਹੈ ਤੇ ਫਾਇਦੇ ਹੈ ਆਪਣੇ ਬਿਜਨਸ ਹੋਣ ਦੇ ਮੇਰੀ ਵੀ ਸਿਸਟਰ ਜੋਬ ਕਰ ਤੇ ਉਹ ਸਵੇਰੇ ਜਾਂਦੀ ਹੈ ਗਿਆਰਾਂ ਵਜੇ ਰਾਤੀ ਉਹਨੂੰ ਬਾ ਗਿਆਰਾਂ ਵੱਜ ਹੀ ਜਾਂਦੇ ਨੇ ਘਰ ਆਉਂਦੇ ਆਉਂਦੇ ਸੋਚੋ ਨਾ ਘਰ ਨਾ ਕਿਥਤੇ ਆ ਜਾ ਸਕੇ ਨਾ ਕੋਈ ਆਪਣਾ ਘਰ ਦਾ ਕੰਮ ਕਰ ਪਾਉਂਦੀ ਹੈ ਨਾ ਕੁਛ ਖੁਦ ਵੀ ਕਲਪਦੀ ਹੈ ਕਿ ਨਹੀਂ ਮੈਂ ਤੇ ਟਾਈਮ ਹੀ ਨਹੀਂ ਦੇ ਪਾ ਰਹੀ ਬੱਚਿਆਂ ਨੂੰ ਵੀ ਉਹ ਤੇ ਹੈ ਹੀ ਹੈ
ਸਭ ਤੋਂ ਵੱਡੀ ਗੱਲ ਇਹੀ ਹੈ
ਹਾਂਜੀ ਆਪਣੀ ਸਹੂਲੀਅਤ ਨਾਲ ਤੁਸੀਂ ਕਿੰਨਾ ਵੀ ਟਾਈਮ ਲੈ ਕੇ ਕਿੰਨਾ ਵੀ ਅਹ ਕਿੰਨੇ ਵੀ ਟਾਈਮ ਚ ਕੁਛ ਵੀ ਕਰਕੇ ਆਪਣੇ ਸਾਈਡ ਬਾਏ ਸਾਈਡ ਆਪਣੇ ਘਰ ਦੇ ਕੰਮ ਨ ਬੇੜ ਲਏ ਤੇ ਆਪਣਾ ਬਿਜਨਸ ਨੂੰ ਵੀ ਦੇਖ ਲਿਆ ਇਹ ਫਾਇਦਾ ਹੁੰਦਾ ਆਪਣੇ ਆਪਣੇ ਬਿਜ਼ਨਸ ਦਾ
ਦੇਖੋ ਪ੍ਰੋ ਲੋਸ ਹੋਇਆ ਤੇ ਵੀ ਸਾਡਾ ਉਹ ਸਾਡੀ ਜਿੰਮੇਦਾਰੀ ਹੈ
ਹਾਂਜੀ ਹਾਂ ਇਹ ਤੇ ਹੈਗਾ ਹੈ ਬਾਕੀ ਹਮ ਹਾਂਜੀ ਹਾਂਜੀ ਆਪਾਂ ਕਿਸੇ ਦੇ ਅੰਡਰ ਨੀ ਹੈਗੇ ਆ ਕੰਮ ਕਰਨ ਨੂੰ ਆਪਾਂ ਆਪਣੀ ਹੀ ਮਰਜ਼ੀ ਜੀ ਦੇ ਮਾਲਿਕ ਹਾਂ ਜਦੋਂ ਔਡਰ ਆ ਗਿਆ ਤੇ ਉਹਨੂੰ ਦ ਪੁੱਛ ਲੋੋ ਬ ਉਹਨੂੰ ਦੱਸ ਦਿੰਦੇ ਹਾਂ ਕਿ ਬਈਆ ਇੰਨਾ ਟਾਈਮ ਲੱਗੇਗਾ ਹੁਣ ਮੇਰਾ ਤੇ ਥੋੜਾ ਪੇਂਟਿੰਗ ਦਾ ਕੰਮ ਹੈਗਾ ਤੇ ਮੈਨੂੰ ਥੋੜਾ ਪੰਜ ਛੇ ਦਿਨ ਤੇ ਲੱਗ ਹੀ ਜਾਂਦੇ ਨੇ ਪੇਂਟਿੰਗ ਪੂਰੀ ਸੁੱਕੇਗੀ ਉਹਦੇ ਵਾਰਰਨਿਸ਼ ਵਗੈਰਾ ਲਗਾ ਕੇ ਫਿਰ ਭੇਜਾਂਗੀ ਤੇ ਤਾਂ ਮੈਨੂੰ ਥੋੜਾ ਟਾਈਮ ਲੱਗਦਾ ਤੇ ਮੈਂ ਪੰਜ ਛੇ ਦਿਨ ਦਾ ਤੇ ਮੰਗਦੀ ਹ ਕਿ ਹਾਂ ਹਾਂਜੀ ਉਹ ਤੇ ਹੈ ਹੀ ਹੈ ਬਿਜ਼ੀ ਰੱਖੋਗੇ ਆਪਣੇ ਆਪ ਨੂੰ ਤਾਂ ਹੀ ਥੋੜ੍ਹਾ ਸਹੀ ਹੈ ਕਿਉਂਕਿ ਅੱਜ ਕੱਲ ਕੀ ਹੈ ਕਿ ਵਿਹਲੇ ਬੈਠੇ ਤੋਂ ਬੈਠਣ ਤੋਂ ਤਾਂ ਚੰਗਾ ਹੀ ਹੈ ਕੀ ਤੁਸੀਂ ਚਾਰ ਕੰਮ ਫੜ ਲੋ ਤੇ ਸਾਰਾ ਦਿਨ ਘਰ ਦੇ ਕੰਮ ਨਿਪੇ ਨਿਬੇੜ ਕੇ ਉਹਦੇ ਬਾਅਦ ਫਰੀ ਟਾਈਮ ਚ ਤੁਸੀਂ ਇਹ ਵੀ ਕਰਲੋ
ਹੁਣ ਕੀ ਮੇਰੀ ਕੁੜੀ ਜਾਂਦੀ ਹੈ ਸਕੂ ਕਾਫੀ ਵੰਡਾ ਟ ਹੈਗੀ ਨੀ ਸਵੇਰੇ ਅੱਠ ਵਜੇ ਤੇ ਸ਼ਾਮੀ ਸਾਡੇ ਤਿੰਨ ਚਾਰ ਵਜੇ ਆਉਂਦੀ ਘਰੇ ਤ ਇੱਕ ਇੰਨਾ ਵੱਡਾ ਟਾਈਮ ਗੈਪ ਹੈ ਨਾ ਤੇ ਮੈਂ ਉਹਨੂੰ ਯੂਜ ਕਰਨਾ ਚਾਹੁੰਦੀ ਉਹ ਨਾਲੇ ਆਪਣੇ ਬਿਜਨਸ ਹੀ ਯੂਜ ਕਰੋਗੇ ਤੇ ਦੇਖੋ ਅੱਗੇ ਜਾ ਕੇ ਤੇ ਬੰਦਾ ਕਿਤੇ ਨਾ ਕਿਤੇ ਕੈਪੇਬਲ ਹੁੰਦਾ ਹੀ ਹੈ
ਹਾਂਜੀ ਫਾਇਦਾ ਸਾਨੂੰ ਹੀ ਮਿਲੇਗਾ ਮੇਰਾ ਵੀ ਇਹੀ ਹਾਲ ਹੈ ਮੇਰਾ ਵੀ ਮੁੰਡਾ ਸਵੇਰੇ ਪਾਉਂਨੇ ਹਾਂ ਅੱਠ ਚਲਾ ਜਾਂਦਾ ਸਿੱਧਾ ਚਾਰ ਵਜੇ ਆਉਂਦਾ ਹੈ ਸ਼ਾਮੀ ਮੇਰੇ ਕੋਲ ਵੀ ਕਾਫੀ ਟਾਈਮ ਆਉਂਦਾ ਹੈ ਨਾਲੇ ਮੈਂ ਆਪਣੇ ਮਤਲਬ ਜਦੋਂ ਨਹੀਂ ਹੋਇਆ ਸੀ ਮੁੰਡਾ ਤਾਂ ਮੈਂ ਆਪਣਾ ਥੋੜਾ ਜਿਹਾ ਅ ਆਰਟ ਵਗੈਰਾ ਸਿੱਖ ਲਿੱਤੀ ਸੀ ਤੇ ਮੈਂ ਸੋਚਦੀ ਹਾਂ ਹੁਣ ਦੇਖਿਆ ਹੋਇਆ ਕਿਉਂ ਬੇਕਾਰ ਜਾਏ ਥੋੜੀ ਆਪਣੀ ਆਪਣੀ ਪ੍ਰੈਕ ਪ੍ਰੈਕਟਿਸ ਹੋ ਜਾਂਦੀ ਹੈ ਨਾਲੇ ਹੋਰ ਸਿੱਖਣ ਨੂੰ ਮਿਲਦਾ ਹੈ। ਤੇ ਨਾਲੇ ਇਹ ਵਪਾਰ ਵੀ ਬਣ ਗਿਆ ਹੈ ਕਿ ਆਪਣਾ ਬਿਜਨਸ ਕਰ ਰਹੇ ਹਾਂ। ਚਾਰ ਪੈਸੇ ਆ ਰਹੇ ਨੇ ਹੱਥ ਚ ਨਾਲੇ ਅੱਛਾ ਵੀ ਲੱਗਦਾ ਹੈ ਵੀ ਇਹ ਕੰਮ ਉਹ ਕਰੋ ਜਿਹਦੇ ਚੋਂ ਤੁਹਾਨੂੰ ਖੁਸ਼ੀ ਮਿਲੇ ਮੈਂ ਤੇ ਐ ਕਹਿੰਦੀ ਹਾਂ। ਤੇ ਅੱਛਾ ਲੱਗਦਾ ਹੁਣ ਆਪਣਾ ਬਿਜਨਸ ਹੈਗਾ ਆਪਣੇ ਨਾਮ ਤੇ
ਨਹੀਂ-ਨਹੀਂ ਵਧੀਆ ਮੇਰਾ ਵੀ ਖੁੱਦ ਦਾ ਮਤਲਬ ਮੈਂ ਚਲਾਉਦੀ ਹਾਂ।
ਹਾਂਜੀ।
ਤੇ ਇਹ ਵੀ ਨਾਲੇ ਇੱਥੇ ਸਾਡੇ ਲਾਗੇ ਚ ਅਗੇ ਪੀਜੀ ਬਹੁਤ ਹੈਗੇ ਨੇ ਤੇ ਉਥੋਂ ਵੀ ਡਰ ਆਏ ਜਾਂਦੇ। ਆਫਲਾਇਨ ਵੀ ਆਡਰ ਬਥੇਰੇ ਆਦੇ ਆ
ਹਾਂਜੀ ਤੁਸੀਂ ਕਲਾਊਡ ਕਿਚਨ ਚਲਾਉਂਦੇ ਨਾ ਰੋਟੀ ਦੇ ਰ ਰੋਟੀ ਤੇ ਮਤਲਬ ਇਹਦਾ ਕੰਮ ਤੇ ਇਹੋ ਇਹੋ ਜਿਹਾ ਹੈ ਕਿ ਉਹ ਕਦੇ ਵੀ ਮਤਲਬ ਵਿ ਨਹੀਂ ਜਾਏਗਾ ਉਹ ਔਡਰ ਤੇ ਆਉਣਗੇ। ਹੀ ਆਉਣਗੇ ਬਸ ਇਹ ਕਿ ਕੋਈ ਬਸ ਇੱਕ ਵਾਰੀ ਰੋਟੀ ਖਾ ਕੇ ਕਿਸੇ ਦੇ ਅੱਗੇ ਤਾਰੀਫ਼ ਕਰਦੇਗਾ ਫਿਰ ਤਾਂ ਸਮਝੋ ਤੁਹਾਡੇ ਅੱਗੇ ਔਡਰ ਹੀ ਔਡਰ ਆਉਂਦੇ ਰਹਿਣਗੇ। ਨਾਲੇ ਇਹ ਵੀ ਸਹੂਲੀਅਤ ਰਹਿੰਦੀ ਹੈ ਕਲਾਊਡ ਕਿਚਨ ਜੇ ਤੁਸੀਂ ਆਪਣੇ ਹਿਸਾਬ ਨਾਲ ਆਪਣੇ ਟਾਈਮ ਨਾਲ ਜਦੋਂ ਮਨ ਕਰੇ ਓਨ ਕਰਲੋ ਫ ਕਰਲੋ ਅ ਜਦੋਂ ਤੁਸੀਂ ਬਿਜੀ ਹੈਗੇ ਹੋ ਫ ਕਰਲੋ ਓਨ ਕਰਲਓ ਤੇ ਆਪਣੇ ਹਿਸਾਬ ਨਾਲ ਤੁਸੀਂ ਫੇਰ ਉਹਦੇ ਬਾਅਦ ਔਡਰ ਲੈ ਕੇ ਉਹਨੂੰ ਔਡਰ ਨੂੰ ਪੂਰਾ ਕਰਲੋ ਹਾਂਜੀ ਨਾਲੇ ਆਪਣਾ ਹਾਂਜੀ ਆਪਣਾ ਬਿਜ਼ਨਸ ਹੈ ਆਪਣੇ ਮਾਲਿਕ ਹੋ।
ਹਾਂਜੀ ਕਿਉਂਕਿ ਨਾ ਲੋਕ ਲੋਕਾਂ ਨੂੰ ਦੇਖਦੇ ਨਾ ਅਸੀਂ ਇੰਨੇ-ਇੰਨੇ ਟਾਈਮ ਤ ਕੰਮ ਕਰਨਾ। ਉਹ ਹੁਣ ਬੱਚਿਆਂ ਨਾਲ ਪੋਸੀਬਲ ਨਹੀਂ ਹੈ।
ਹਾਂਜੀ ਉਹੀ ਹੈ ਉਹ ਕੰਮ ਉਹ ਉਹ ਕਰੋ ਨਾ ਜਿਹਦੇ ਚ ਤੁਸੀਂ ਆਪਣਾ ਘਰ ਵੀ ਦੇਖ ਸਕੋ। ਕ ਕਾਰ ਨੀ ਨਿਗਲੈਕਟ ਹੋਣਾ ਚਾਹੀਦਾ ਹੈ। ਬਾਕੀ ਤੁਸੀਂ ਬਾਕੀ ਜਿਹੜਾ ਤੁਸੀਂ ਬਿਜਨਸ ਕਰ ਰਹੇ ਹੋ ਉਹ ਕਰਦੇ ਰਹੋ। ਬਾਕੀ ਘਰ ਦੀ ਜਿੰਮੇਦਾਰੀ ਵੀ ਕਿਉਂਕਿ ਹੁਣ ਬੱਚੇ ਨੂੰ ਵੀ ਦੇਖਣਾ ਹੈ ਘਰ ਵੀ ਦੇਖ ਦੇਖਣਾ ਹੈ ਸਾਰੇ ਕੰਮ ਵੀ ਦੇਖਣੇ ਘਰ ਦੇ ਤੇ ਥੋੜਾ ਜਿਹੜਾ ਟਾਈਮ ਬਚਿਆ ਉਹਦੇ ਵਿੱਚ ਤੁਸੀਂ ਬਿਜਨਸ ਕਰ ਲਓ ਆਪਣਾ ਉਹਦੇ ਵਿੱਚ ਦੇਖਲੋ ਉਹ ਜ਼ਿਆਦਾ ਬੈਟਰ ਰਹਿੰਦਾ ਹੈ। ਆਫਲਾਈਨ ਕਰੋ ਬਿਜਨਸ ਹਾਂਜੀ।
ਹਾਂਜੀ ਨਾਲੇ ਕਈ ਕਸਟਮਰ ਇਸ ਤਰ੍ਹਾਂ ਰਿਵਿਊ ਦਿੰਦੇ ਨਾ ਤੇ ਕਈ ਵਾਰ ਉਹ ਸਾਡੇ ਇਸ ਤਰ੍ਹਾਂ ਨੋਰਮਲੀ ਕਸਟਮਰ ਵੀ ਬਣ ਜਾਂਦੇ ਕਿ ਉਹ ਸਵਿਗੀ ਦੇ ਉੱਤੇ ਰਡਰ ਨਹੀਂ ਦਿੰਦੇ ਸਿੱਧਾ ਰਡਰ ਬਲਕ ਵੀ ਦਿੰਦੇ ਨੇ ਹਾਂਜੀ-ਹਾਂਜੀ ਇਹ ਔਡਰ ਜ ਉਹ ਔਡਰ ਹੈ ਤੇ ਇਨਾ ਮਤਲਬ ਰਿਲੇਸ਼ਨ ਮੇਨਟੇਨ ਹੋ ਹੀ ਜਾਂਦਾ ਹੈ। ਉਹਨਾਂ ਲਈ ਬਿਜਨਸ ਅੱਛਾ ਹੈ। ਹੈਕ ਨਹੀਂ ਇੱਕ ਬਲਕ ਔਡਰ ਮਿਲ ਗਿਆ। ਤੇ ਟੈਨਸ਼ਨ ਨਹੀਂ ਫਿਰ ਸਾਨੂੰ ਸਵੀਗੀ ਔਨ ਕਰਨ ਦੀ
ਹਾਂਜੀ ਉਹ ਤੇ ਹੈ ਹੀ ਹੈ। ਕਿਉਂਕਿ ਉਹ ਹੁੰਦਾ ਹੈ ਨਾ ਦੇਖੋ ਤਾਰੀਫ਼ ਦੀ ਗੱਲ ਹੁੰਦੀ ਹੈ ਕਿ ਇੱਕ ਵਾਰੀ ਕਿਸੇ ਨੇ ਰੋਟੀ ਖਾ ਕੇ ਜਾਂ ਕੁੱਛ ਵੀ ਕਰਕੇ ਤੁਡੇ ਕੋਲੋਂ ਬਿਜਨਸ ਲੈ ਕੇ ਅਰ ਨੇ ਬੰਦੇ ਨੇ ਤਾਰੀਫ਼ ਕਰ ਦਿੱਤੀ ਉਹ ਅੱਗੇ ਕਹੇਗਾ ਉਹ ਅੱਗੇ ਕਹੇਗਾ ਤੇ ਇਸ ਤਰ੍ਹਾਂ ਕਰਕੇ ਨਾ ਸਾਡੇ ਕੋਂਟੈਕਟਸ ਵੀ ਬਹੁਤ ਅੱਛੇ ਬਣ ਜਾਂਦੇ ਨੇ ਨਾਲੇ ਇਹ ਕੰਮ ਇਹੋ ਜਿਹਾ ਜਿਹੜਾ ਮਤਲਬ ਤੁਸੀਂ ਆਪਣੀ ਸਹੂਲੀਅਤ ਨਾਲ ਕਰ ਸਕਦੇ ਹੋ ਆਰਾਮ ਨਾਲ ਬਹਿ ਕੇ
ਹਾਂਜੀ।
ਨਾਲੇ ਮੇਰਾ ਵੀ ਇਸ ਤਰ੍ਹਾਂ ਹੀ ਹੈ ਮੈਂ ਵੀ ਆਪਣਾ ਆਰਾਮ ਨਾਲ ਜਦੋਂ ਮੈਨੂੰ ਵੇਲਾ ਟਾਈਮ ਮਿਲਦਾ ਕੰਮ ਨਿਬੇੜ ਕੇ ਤਾਂ ਨਾ ਪੇਂਟਿੰਗ ਵਾਲਾ ਕੰਮ ਕਰ ਲੈਦੀ ਆ ਜਿਹੜੇ ਜਿਹੜੇ ਆਰਡਰ ਆਉਂਦੇ ਆ ਫਰਿਜ ਮੈਗਨੇਟ ਦੇ ਹੋਣ ਭਾਵੇਂ ਉਹ ਮੰਡਾਲਾ ਜਾਂ ਤੇ ਹੁਣ ਫਟਾਫਟ ਉਹਨਾਂ ਨੂੰ ਪਹਿਲੇ ਕਰ ਲੈਂਦੀ ਆ ਤਾਂ ਕਿ ਮੈਨੂੰ ਜਿਹੜਾ ਟਾਈਮ ਸਲੋਟ ਦਿੱਤਾ ਉਹਦੇ ਅੰਦਰ ਬਣਾ ਕੇ ਪ੍ਰੋਪਰਲੀ ਰਿਸਪੈਚ ਕਰ ਨਹੀਂ ਕਰਾ ਲੇਕਿਨ ਉਹੀ ਹ ਨਾ ਜਦੋਂ ਪਹੁੰਚ ਜਾਂਦਾ ਹ ਨਾ ਆਰਡਰ ਤੇ ਜਦੋਂ ਉਹ ਲੋਕ ਫੀਡਬੈਕ ਦਿੰਦੇ ਨੇ ਜਾਂ ਕਹਿੰਦਾ ਤੇ ਨੇ ਨਾ ਕਿ ਬਹੁਤ ਅੱਛਾ ਲੱਗਿਆ ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੀ ਮਿਹਨਤ ਸਫਲ ਹੋ ਗਈ ਤੇ ਫਿਰ ਲੱਗਦਾ ਹ ਕਿ ਫਿਰ ਹੋਰ ਪ੍ਰੇਰਣਾ ਮਿਲਦੀ ਹੈ ਮੋਟੀ ਮਿਲਦੀ ਹ ਕਿ ਨਹੀਂ ਹੋਰ ਅੱਗੇ ਕਰਨਾ ਹੋਰ ਆਪਾਂ ਕਰਾਂਗੇ ਅੱਗੇ ਬਹੁਤ ਅੱਛਾ ਹੋ ਰਿਹਾ ਤੇ ਇਹ ਸਭ ਚੀਜ਼ਾਂ ਇਹ ਖਾਲੀ ਬੈਠਣ ਦੋ ਤੇ ਚੰਗਾ ਹੀ ਹ ਕਿ ਤੁਸੀਂ ਕੁਝ ਨਾ ਕੁਝ ਕਰੋ ਜੋ ਅੱਛਾ ਲੱਗਦਾ ਹੈ
ਨਾਲੇ ਦੇਖੋ ਬਿਜਨਸ ਕਰੋ ਕੰਮ ਕਰੋ ਫੈਮਲੀ ਦਾ ਸਪੋਰਟ ਜਿੱਥੇ ਰਹੇਗਾ ਨਾ ਉੱਥੇ ਤੁਸੀਂ ਆਰਾਮ ਕੋਈ ਵੀ ਕੰਮ ਕਰ ਸਕਦੇ ਹੋ ਸਰ ਸਭ ਤੋਂ ਅੱਛਾ ਆਪਣਾ ਬਿਜਨਸ ਟਾਈਮ ਹੈ ਤੁਸੀਂ ਕਿੰਨੇ ਟੀਵੀ ਦੇਖ ਕੇ ਉੱਥੇ ਲਗਾਓਗੇ ਨਾ ਉਹ ਤੁਸੀਂ ਆਪਣੇ ਲਈ ਨਹੀਂ ਨਹੀਂ ਲਗਾ ਰਹੇ ਹੋ ਇਨ ਫਿਊਚਰ ਵਾਸਤੇ
ਉਹੀ ਕਹਿ ਰਹੀ ਨਾ ਉਹ ਕੰਮ ਕਰੋ ਜਦੋਂ ਤ ਤੁਹਾਨੂੰ ਖੁਸ਼ੀ ਮਿਲੇ ਹੁਣ ਤੁਸੀਂ ਘਰ ਦਾ ਸਵੇਰ ਦਾ ਕੰਮ ਨਿਬੇੜ ਦਿੱਤਾ ਘਰ ਦੇ ਕੰਮ ਨਿਬੇੜਨ ਦੇ ਬਾਅਦ ਕਿੰਨਾ ਟਾਈਮ ਸਾਨੂੰ ਮਿਲ ਜਾਂਦਾ ਹੁਣ ਬੱਚੇ ਵੀ ਚਲੇ ਗਏ ਸਕੂਲੇ ਹਸਬੈਂਡ ਵੀ ਆਫਿਸ ਚਲੇ ਗਏ ਤੇ ਉਹ ਟਾਈਮ ਫਾਲਤੂ ਫੋਨ ਫੜਨ ਤੋਤੇ ਮੈਨੂੰ ਲੱਗਦਾ ਚੰਗਾ ਹ ਕਿ ਤੁਸੀਂ ਕੁਝ ਕੰਮ
ਨਾਲੇ ਅੱਜ ਕੱਲ ਫੋਨ ਫੜਨ ਮੈਂ ਤਾਂ ਪੁੱਛ ਰਹੇ ਹੀ ਨਹੀਂ ਜੇ ਦੇਖੋ ਫੋਨ ਪੜਾਂਗੇ ਉਹ ਰੀਲ ਸੇ ਵੀਲਸ ਅਸੀਂ ਸਕੋਲ ਕਰਾਂਗੇ ਲੇਕਿਨ ਉਸ ਤੋਂ ਵਧੀਆ ਆਪਣਾ ਕੰਮ ਕਰੋ ਆਰਾਮ ਨਾਲ ਥੋੜਾ ਕਾਣ ਲੱਗਦੀ ਹ ਲੇਕਿਨ ਜਦ ਪੈਸੇ ਆਉਂਦੇ ਔਰ ਰਿਵਿਊ ਆਂਦੇ ਨਾ ਕਸਟਮਰ ਸੈਟਿਸਫਾਈ ਹੋਣ ਦਾ ਨਾ ਉਹ ਸਰਵਿਸਫੈਕਸ਼ਨ ਅਲਗ ਹੀ ਹੁੰਦਾ
ਹਾਂਜੀ ਉਹੀ ਹੈ ਨਾ ਜਦੋਂ ਲੋਕੀ ਫੋਟੋਆਂ ਪਾਉਂਦੇ ਆ ਨਾ ਸਾਡੇ ਪ੍ਰੋਡਕਟ ਨੂੰ ਦੇਖ ਕੇ ਜਾ ਕੁਝ ਵੀ ਰਿਵਿਊ ਦਿੰਦੇ ਨੇ ਅੱਛਾ ਕਿ ਬਹੁਤ ਅੱਛਾ ਲੱਗਿਆ ਉਹ ਫਿਰ ਅੱਗੇ ਤਾਰੀਫ ਕਰਦੇ ਨੇ, ਫਿਰ ਉਹ ਲੋਕ ਸਾਨੂੰ ਆਰਡਰ ਦਿੰਦੇ ਨੇ, ਤਾਂ ਲੱਗਦਾ ਹ ਕਿ ਹਾਂ ਯਾਰ ਆਪਾਂ ਸਹੀ ਕੰਮ ਕਰ ਰਹੇ ਆਂ, ਚਲੋ ਭਾਵੇ ਘੱਟ ਪੈਸੇ ਆਣ, ਉਹਦੀ ਕੋਈ ਦਿੱਕਤ ਨਹੀਂ ਲੇਕਿਨ ਜਿਹੜਾ ਕੰਮ ਆਪਾਂ ਕਰ ਰਹੇ ਆ, ਦਿਲੋਂ ਕਰ ਰਹੇ ਆਂ ਪਿਆਰ ਪਾ ਰਹੇ ਨੇ ਉਸ ਕੰਮ ਦੇ ਵਿੱਚ ਤੇ ਬਹੁਤ ਅੱਛਾ ਲੱਗਦਾ, ਬਿਜਨਸ ਤੇ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਭਾਵੇਂ ਆਦਮੀ ਹੋਵੇ ਜਨਾਨੀ ਹੋਵੇ ਹਾਂਜੀ
ਨੋਂ, ਮੇਨਟੇਨ ਕਰਕੇ ਚਲੋਗੇ ਨਾ, ਤਾਂ ਉਹ ਰੇਟਿੰਗ ਵੀ ਵਧੀਆ ਰਹਿੰਦੇ ਸਾੰਨੁ। ਰਿਵੀਯੁ ਵਧੀਆ ਦੇਗੇ, ਰੇਟੀਂਗ ਦੇਗੇ ਤਾ ਸਾਡਾ ਬਿਜਨਸ ਔਰ ਹੀ ਵਧੇਗਾ ਨਾ।
ਹਾਂਜੀ, ਕੁਆਲਿਟੀ ਮੇਨਟੇਨ ਰਹਿਣੀ ਚਾਹੀਦੀ ਹੈ, ਬਾਕੀ ਤੇ ਫਿਰ, ਅੱਗੇ ਤੇ ਵੱਧਦਾ ਹੀ ਰਹੇਗਾ ਬਿਜ਼ਨਸ, ਜਿੰਨੇ ਆਰਡਰ ਆਣਗੇ ਤੇ ਛਾ ਈ ਲੱਗੇਗਾ ਤੁਹਾਨੂੰ ਵੀ, ਕਿਉਂਕਿ ਅਗਰ ਤੁਸੀਂ ਕੁਆਲਿਟੀ ਮੇਨਟੇਨ ਨਹੀਂ ਕਰੋਗੇ, ਇੱਕ ਦਾ ਪ੍ਰੋਡਕਟ ਖਰਾਬ ਹੋਇਆ, ਉਹਨੇ ਦੂਜੇ ਨੂੰ ਕਿਹਾ ਜਿਵੇਂ ਤਾਰੀਫ ਅੱਗੇ ਜਾਂਦੀ ਏ, ਵੈਸ ਤਰ੍ਹਾਂ, ਇਹ ਗਲਤ ਫੀਡਬੈਕ ਵੀ ਅੱਗੇ ਜਾਏਗਾ। ਕਿ ਨਹੀਂ ਇਹਨੇ, ਇਹਦਾ, ਇਹਦੇ ਦੇ ਕੋਲੋਂ ਮੈਂ ਪ੍ਰੋਡਕਟ ਲਿੱਤਾ ਸੀ, ਖਰਾਬ ਨਿਕਲਿਆ ਕਰਕੇ, ਤੇ ਜੇ ਅੱਛਾ ਕੰਮ ਕਰੋ ਮਨ ਨਾਲ ਕੰਮ ਕਰੋ ਤੇ, ਬਿਜ਼ਨਸ ਅੱਗੇ ਵਧੇਗਾ ਨਾਲੇ, ਘਰੇ ਬੈਠੇ ਮੈਨੁ ਲੱਗਦਾ ਅੱਜ-ਕੱਲ ਬਹੁਤ ਚੀ ਜਨਾਨੀਆਂ ਘਰੇ ਬਹਿੰਦੀਆਂ ਨੇ, ਫਾਰ ਫੋਨ ਜਿਵੇਂ ਤੁਸੀਂ ਕਿਹਾ ਰੀਲਸ ਦੇਖਦੇ ਨੇ। ਫਾਲਤੂ ਟੀਵੀ ਦੇਖਦੇ ਰਹਿੰਦੇ ਨੇ, ਸੀਰੀਅਲ ਦੇਖਦੇ ਨੇ ਟਾਈਮ ਈ ਵੇਸਟ ਹੋ ਰਿਹਾ, ਉਸ ਤੋਂ ਚੰਗਾ ਉਹ ਕੰਮ ਟਾਈਮ ਨੂੰ, ਤੁਸੀਂ ਕਿਥੇ ਯੂਟੀਲਾਈਜ਼ ਕਰਕੇ ਆਪਣੇ ਅੰਦਰ ਕੋਈ ਨਵੀ ਸਕਿੱਲ ਡਿਵਲਪ ਕਰਕੇ, ਕੋਈ ਬਿਜ਼ਨਸ ਖੜਾ ਕਰ ਲਓ, ਭਾਵੇਂ ਛੋਟਾ ਹੀ ਕਰੋ। ਪਰ ਕਰੋ ਜ਼ਰੂਰ, ਉਹਦੇ ਵਿੱਚ ਨਾ ਤੁਹਾਨੂੰ ਕੋਂਨਫੀਡੈਂਸ ਆਂਦਾ ਐ। ਤੁਸੀਂ ਇੰਡੀਪੈਂਡੈਂਟ ਫੀਲ ਕਰਦੇ ਹੋ। ਕੀ, ਅਹ ਹਾਂ, ਆਪਾਂ ਵੀ ਕੁੱਛ ਹੈਗੇ ਹਾ, ਆਪਾਂ ਵੀ ਕਰ ਸਕਦੇ ਹਾਂ, ਕਿਉਂਕਿ ਮੈਨੂੰ ਦੇਖਦਾ ਹੈ, ਕੀ ਬਹੁਤ ਜਨਾਨੀਆਂ ਨੂੰ ਬਾਹਰ ਜਾਕੇ ਕੰਮ ਕਰਨਾ, ਬਹੁਤ ਜਗ੍ਹੇ ਮਨਾ ਕਰ ਦਿੱਤਾ ਜਾਂਦਾ‌। ਪਰ ਕੋਈ ਨੀ ਜਦ ਤੁਸੀਂ ਘਰੇ ਬਹਿਕੇ ਕਰ ਸਕਦੇ ਹੋ, ਤੇ ਫਿਰ ਬਾਹਰ ਜਾਣ ਦੀ ਵੀ, ਕੀ ਜ਼ਰੂਰਤ ਹੈ।
ਨਹੀਂ-ਨਹੀਂ, ਇਹ ਵਧੀਆ ਹੈ ਸਭ ਤੋਂ ਵਧੀਆ ਕੰਮ ਇਹੀ ਹੈ, ਕਿ ਇਹ ਵਾਲਾ ਕੰਮ ਘਰ ਬੈਠੇ
ਹਾਂਜੀ-ਹਾਂਜੀ।
ਠੀਕ ਏ ਜੀ, ਚਲੋ ਫਿਰ ਤੋਂ ਗੱਲ ਕਰਾਂਗੇ। ਹੈ ਕਿ ਨੀ, ਸਤਿ ਸ੍ਰੀ ਅਕਾਲ ਜੀ। ਓਕੇ।
ਓਕੇ।